ਅੱ
ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਹੋਰ, ਠੀਕ ਹੋ, ਕੀ ਹਾਲ ਚਾਲ ਨੇ?
ਹਾਂਜੀ ਵਧੀਆ, ਜੀ ਵਧੀਆ, ਕਿਰਪਾ ਗੁਰੂ ਸਾਹਿਬ।
ਚਲੋ ਬਹੁਤ ਵਧੀਆ ਹਨਾ, ਕਿਰਪਾ ਹਨਾ, ਠੀਕ ਹੀ ਰਹਿਣੀ ਚਾਹੀਦੀ। ਹੋਰ ਫੈਮਿਲੀ ਸਭ ਠੀਕ ਹੈ ਤੁਹਾਡੀ?
ਹਾਂਜੀ, ਹਾਂਜੀ ਸਭ ਵਧੀਆ, ਤੁਸੀਂ ਦੱਸੋ ਘਰ।
ਹਾਂਜੀ, ਹਾਂਜੀ ਸਭ ਵਧੀਆ ਨੇ ਹਨਾ, ਸਭ ਠੀਕ ਹੈਗਾ ਵੀ। ਬਾਕੀ ਮੈਂ ਬਸ ਹੁਣੇ ਫਰੀ ਹੋਈ ਸੀ। ਆਪਣਾ ਹਨਾ ਖਾਣਾ ਵਗੈਰਾ ਖਾ ਕੇ ਕੀ ਆਪਣਾ ਫੋਨ ਹੀ ਚਲਾ ਲੱਗੀ ਸੀ। ਕਿ ਇੱਕ ਮਤਲਬ। ਮਤਲਬ ਟੋਪਿਕ ਹੀ ਮੈਨੂੰ ਯਾਦ ਆਇਆ। ਕਿ ਤੁਹਾਡੇ ਨਾਲ ਡਿਸਕਸ ਕਰਨੀ ਆ ਮੈਂ। ਜਿਵੇਂ ਹਨਾ ਸਾਡਾ ਦੇਸ਼ ਹੈਗਾ ਇੰਡੀਆ ਹਨਾ, ਜਿੱਥੇ ਮਤਲਬ ਹਰ ਧਰਮ ਦਾ ਪਰ। ਰਹਿੰਦਾ ਹੋਵੇ ਹਿੰਦੂ ਮੁਸਲਿਮ ਜੋ ਵੀ ਹੈਗੇ ਨੇ। ਬਹੁਤ ਧਰਮ ਦੇ ਲੋਕ ਰਹਿੰਦੇ ਨੇ। ਉਹਨਾਂ ਦੇ ਅਲੱਗ ਅਲੱਗ ਫੈਸਟੀਵਲ ਵੀ ਹੁੰਦੇ ਨੇ ਜਿੱਦਾਂ ਆਪਾਂ ਸਰਦਾਰ ਹੈਗੇ ਆ ਹਨਾ। ਬਹੁਤ ਸਾਰੇ ਫੈਸਟੀਵਲ ਆਪਾ ਬਨਾਦੇ ਆ ਹਨਾ, ਤੇ ਤੁਸੀਂ ਮਤਲਬ ਕਿਹੜੇ -ਕਿਹੜੇ ਫੈਸਟੀਵਲ ਬਨਾਦੇ ਹੋ? ਔਰ ਫੇਵਰੇਟ ਕਿਹੜੇ ਕਿਹੜੇ ਨੇ ਤੁਹਾਡੇ?
ਹਾਂਜੀ, ਹਾਂਜੀ ਮਤਲਬ ਦੇਖਿਆ ਜਾਵੇ ਨਾ ਖ਼ਾਸ ਕਰ ਮੰਨ ਲਓ, ਆਪਾਂ ਫੈਸਟੀਵਲ ਮੰਨ ਲਓ। ਦੇਖੋ ਆਉਂਦੇ ਰਹਿੰਦੇ ਆ। ਮੰਨ ਲਓ ਹੁਣ ਕੋਈ ਹੁਣ ਤਾਂ ਦੇਖੋ ਰਕਸ਼ਾ ਬੰਧਨ ਆ ਰਿਹਾ। ਰਕਸ਼ਾ ਬੰਧਨ ਵੀ ਆਪਾਂ ਮਨਾਉਦੇ। ਦੇ ਆ, ਦੇਖੋ ਦੀਵਾਲੀ ਆਪਾ ਕਿੰਨੇ ਚਾਅ ਨਾਲ ਬਣਾਉਂਦੇ ਹਾਂ। ਕਿਉਂਕਿ ਜਿਹੜੇ ਸਾਡੇ ਗੁਰੂ ਸਾਹਿਬ ਜੀ ਸੀ। ਉਹਨਾਂ ਨੇ ਬੰਦੀ ਛੋੜ ਦਿਵਸ ਮਤਲਬ ਹਾਂਜੀ, ਹਾਂਜੀ
ਹ
ਬਿਲਕੁਲ ਦੀਵਾਲੀ ਕਿਉਂਕਿ ਦੇਖੋ ਸਭ ਸੇ ਵਧੀਆ ਫੈਸਟੀਵਲ ਹੈ। ਚਾਰੋਂ ਤਰਫ ਰੋਸ਼ਨੀ ਹੀ ਰੋਸ਼ਨੀ ਹੁੰਦੀ ਤੁਸੀਂ ਦੇਖਿਆ ਹੋਣਾ। ਨਾ ਨਾ ਕਿੰਨੇ ਕਰੈਕਰ, ਕਿੰਨੇ ਪਟਾਕੇ? ਪਾਕੇ ਵਗੈਰਾ ਚਲਦੇ ਹੈਗੇ, ਆ ਲੋਕ ਕਿੰਨੇ ਪਟਾਕੇ ਹਵਾ ਚ ਪਟਾਕੇ ਮਾਰਦੇ ਕੋਈ ਠੂ ਠਾਂ ਹੁੰਦਾ ਮਤਲਬ, ਦੇਖੋ ਉਹਦੇ ਚ ਉਹੀਓ। ਜਿਹੜਾ ਦੀਵਾਲੀ ਦਾ ਨਾ ਮਤਲਬ ਰਾਮ ਚੰਦਰ ਜੀ ਨਾ ਆਪਣੇ ਵਨਵਾਸ
ਹਾਂ ਚੌਦਾਂ ਸਾਲਾਂ ਦਾ ਵਨਵਾਸ ਕੱਟ ਕੇ ਆਏ ਸੀ। ਇਹ ਤਾਂ ਸਾਨੂੰ ਛੋਟੇ ਹੁੰਦੇ ਮਤਲਬ ਐਸੇ ਵੀ ਪੜ੍ਹਾਇਆ ਜਾਂਦਾ ਵ ਹੈ ਨਾ, ਵੱਟ ਇਹ ਹੀ ਮੈਨੂੰ ਨਾ ਬਸ ਬਸ ਦੀਵਾਲੀ ਫੈਸਟੀਵਲ ਵੀ ਬਹੁਤ ਵਧੀਆ ਲੱਗਦਾ ਹੈ। ਬਸ ਪਟਾਕੇ ਚਲਾਉਣੇ ਨਾ ਮੈਨੂੰ ਬਿਲਕੁਲ ਵੀ ਵਧੀਆ, ਨੀ ਲੱਗਦੇ ਆਪਾਂ ਪੂਜਾ ਵੀ ਕਰ ਲੈਂਦੀ ਹਾਂ, ਗੁਰਦੁਆਰੇ ਵੀ ਜਾਂਦੀ ਹਾਂ। ਪ੍ਰਸ਼ਾਦ ਚੜਾ ਕੇ ਆਉਂਦੇ ਹਾਂ ਹਨਾ। ਬਾਕੀ ਕਿ ਆਪਣਾ ਫੈਸਟੀਵਲ ਤੇ ਹੈਨਾ ਬਹੁਤ ਸਾਰੇ ਮਤਲਬ ਪਹਿਲੇ ਤਾਂ ਇਹ ਹੁੰਦਾ ਹੈਨਾ। ਕਿ ਮਤਲਬ ਕੱਪੜੇ ਵਗੈਰਾ ਲੈਣੇ। ਕਿਉਕਿ ਆਪਣੇ ਮਤਲਬ ਰਲੇਟਿਵ ਦੇ ਘਰ ਜਾਣਾ ਹੁੰਦਾ ਹੈ। ਗਿਫਟ ਵਗੈਰਾ ਲੈਣ, ਸ਼ੋਪਿੰਗ ਵਗੈਰਾ ਕਰਨੀ ਹੁੰਦੀ ਹੈ, ਫੋਟੋਜ਼ ਵਗੈਰਾ ਕਲਿੱਕ ਕਰਨੀ ਹੁੰਦੀ ਹੈ। ਤੇ ਇਹ ਚੀਜ਼ ਦੀ ਬਹੁਤ ਐਕਸਾਈਟਮੈਂਟ ਰਹਿੰਦੀ। ਬਸ ਇੱਕ ਚੀਜ਼ ਮੈਨੂੰ ਵਧੀਆ ਨੀ ਲੱਗਦੀ ਹੈ, ਉਹ ਪਟਾਕੇ ਚਲਾਉਣੇ। ਇੱਕ ਤਾਂ ਮਤਲਬ ਬਹੁਤ ਪੋਲਿਊਸ਼ਨ ਹੋ ਜਾਂਦਾ ਹੈ। ਇਸ ਵਜ੍ਹਾ ਨਾਲ ਨਾ ਧੂੰਆਂ ਧੂੰਆਂ ਹੋ ਜਾਂਦਾ ਹੈ। ਔਰ ਕਈ ਵਾਰੀ ਹਾਰਮਫੁਲ ਵੀ ਹੋ। ਜਾਂਦੇ ਨੇ ਬੋਡੀ ਤੇ ਹਨਾ, ਕੁਛ ਵੀ ਹੋ ਸਕਦਾ ਵ ਔਰ ਇੱਕ ਮਹਿੰਗੇ ਬੜੇ ਹੁੰਦੇ ਨੇ ਪਟਾਕੇ।
ਨਹੀਂ ਦੇਖੋ ਅਗਰ ਮੰਨ ਲੋੋ ਹੁਨ ਆਪਣਾ ਦੇ। ਦੇਖੋ ਕਿਉਂਕਿ ਦੇਖੋ ਪਤਾ ਕਿ ਪਾਪੂਲੇਸ਼ਨ ਵੱਧ ਰਹੀ ਹੈ, ਚੀਜ਼ਾਂ ਦੇ ਰੇਟ ਵੱਧ ਰਹੇ ਨੇ। ਦੇਖੋ ਹਰ ਚੀਜ਼ ਮੰਨ ਲਓ ਹੁਣ ਕੋਈ। ਪਟਾਕੇ ਵਗੈਰਾ ਬਣਾਉਂਦਾ, ਉਹਦਾ ਮਸਾਲਾ ਵੀ ਉਹਦੇ ਜਿਹੜੇ। ਪ੍ਰੋਡਕਟ ਦੀ ਜਿਹੜੀ ਯੂਜ ਹੈਗੇ ਨੇ ਮਤਲਬ ਯੂਜ ਜਿਹੜੇ ਉਹ ਵੀ ਮਹਿੰਗੇ ਖਰੀਦਦਾ ਹੈ ਫੇਿਰ ਉਹ ਫੇਿਰ ਮ ਚੜਾ ਵਾਲਾ ਜਿਹੜੇ ਕੱਚਾ ਮਾਲ ਹੈ ਮੰਨ ਲਓ ਕੋਈ ਪਟਾਕੇ ਬਣਾਏਗਾ ਉਹ ਕੱਚਾ ਸਮਾਨ ਲਏਗਾ ਉਹ ਫਿਰ ਮਹਿੰਗਾ ਆਏਗਾ ਫਿਰ ਉਹ ਵੀ ਦੇਖੋ ਮਹਿੰਗਾਈ ਵੱਧੇਗੀ ਤੇ ਹਰ ਚੀਜ਼ ਦਾ ਰੇਟ ਵੱਧੇਗਾ
ਕੇ ਜਲਾ ਲਓ ਬਟ ਉਹ ਨਾ ਜਲਾਓ ਜਿਹਦੇ ਕਰਕੇ ਜ਼ਿਆਦਾ ਧੂੰਆਂ ਹੋ ਰਿਹਾ ਵ ਵੈਸੇ ਤਾਂ ਸਾਰੇ ਪਟਾਕਿਆਂ ਨਾਲ ਧੂੰਆਂ ਆਉਂਦਾ ਵਵੇ ਹਨਾ ਤੁਸੀਂ ਵੇਖਿਆ ਹੋਣਾ ਕਿ ਮਤਲਬ ਸਾਡੇ ਏਰੀਆ ਚ ਵੀ ਨਾ ਇੱਕ ਇੱਕ ਦੋੋ ਦਿਨ ਤੱਕ ਧੂੰਆਂ ਹੀ ਰਹਿੰਦਾ ਵ ਦੀਵਾਲੀ ਦੀ ਮਤਲਬ ਮਤਲਬ ਅਗਲੇ ਦਿਨ ਜਦੋਂ ਸਵੇਰ ਹੁੰਦੀ ਹੈ ਤਾਂ ਮਤਲਬ ਸਵੇਰ ਤੱਕ ਵੀ ਧੂੰਆਂ ਰਹਿੰਦਾ ਅਸਮਾਨ ਵਿੱਚ ਹੁਣ ਦਿੱਲੀ ਐਸਾ ਇੱਕ ਏਰੀਆ ਹੈਗਾ ਨਾ ਉੱਥੇ ਮਤਲਬ ਪਟਾਕੇ ਬੈਨ ਕਰ ਦਿੰਦੀ ਸਰਕਾਰ
ਨਹੀਂ ਹੋਰ ਵੀ ਕੋਈ ਫੈਸਟੀਵਲਜ਼ ਹੈਗੇ ਨੇ ਦੇਖੋ ਹੋਲੀ ਆਉਂਦੀ ਯ ਹੋਲੀ ਦੀ ਕਿੰਨਾ ਵਧੀਆ ਕਿੰਨੀ ਮਤਲਬ ਜਦੋਂ ਮੰਨ ਲਓ ਹੁਣ ਹਾਂਜੀ ਆਪਾਂ ਰੰਗੀਨ ਰੰਗਾ ਨਾਲ
ਕ੍ਰਿਸਮਿਸ ਆਉਂਦਾ ਵੀ ਹਨਾ ਕ੍ਰਿਸਚਨ ਦਾ ਕ੍ਰਿਸਮਿਸ ਆਉਂਦਾ ਉਹ ਕਿੰਨੀ ਸ਼ੌਕ ਨਾਲ ਕ੍ਰਿਸਮਸ ਆਪਣਾ ਮਨਾਉਂਦੇ ਨੇ ਈਦ ਮਨਾਉਂਦੇ ਨੇ ਹਨਾ ਉਹ ਵੀ ਫੈਸਟੀਵਲ ਬਹੁਤ ਵਧੀਆ ਹੈ ਜਨਵਰੀ ਸਾਡੀ ਹੁਣ ਲੋਹੜੀ ਆਏਗੀ ਹਨਾ ਗੁਰਪੁਰਬ ਵੀ ਆਉਂ ਦਸੰਬਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਚਾਰ ਸਾਹਿਬਜ਼ਾਦਿਆਂ ਦਾ ਆਉਂਦਾ ਵੇ
ਹਾਂਜੀ ਹਾਂਜੀ ਬਿਲਕੁਲ
ਹਨਾ ਤੇ ਮਤਲਬ ਗੁਰੂ ਉੱਪਰੋਂ ਵੀ ਬਹੁਤ ਵਧੀਆ ਲੱਗਦਾ ਵ ਆਪਾਂ ਮਤਲਬ ਨਵੇਂ ਕੱਪੜੇ ਲੈਂਦੇ ਹਾਂ ਗੁਰਦੁਆਰੇ ਜਾਂਦੇ ਹਾਂ ਸਾਰੇ ਮਤਲਬ ਮਤਲਬ ਰਲੇਟਿਵ ਵੀ ਗੁਰੂਦੁਆਰੇ ਜਾਂਦੇ ਨੇ ਆਪਾਂ ਲੰਗਰ ਛਕਦੇ ਹ ਨਗਰ ਕੀਰਤਨ ਹੀ ਜਾਂਦੇ ਹਾਂ ਹਨਾ ਫਿਰ ਨਗਰ ਕੀਰਤਨ ਨਵੇਂ ਕੱਪੜੇ ਪਾ ਕੇ ਫੇਿਰ ਉੱਥੇ ਮਤਲਬ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਕਰਕੇ ਹਨਾ ਮਤਲਬ ਪਾਲਕੀ ਵਗੈਰਾ ਕਰਕੇ ਰਾਤ ਨੂੰ ਕਾਰ ਆਉਂਦੇਾਂ ਕਿੰਨਾ ਵਧੀਆ ਲੱਗਦਾ ਮਤਲਬ ਛੋਟੇ ਹੁੰਦੇ ਤੇ ਬੜਾ ਚਾਅ ਹੁੰਦਾ ਸੀ ਹਨਾ ਇੱਕ ਦਿਨ ਪਹਿਲੇ ਗੁਰਦੁਆਰੇ ਆਪਾਂ ਸੇਵਾ ਕਰਨ ਜਾਂਦੇ ਸੀ ਰਾਤ ਤੱਕ ਸੇਵਾ ਕਰਕੇ ਲੰਗਰ ਖਾ ਕੇ ਆਈ ਫਿਰ ਸਵੇਰੇ ਜਾਂਦੇ ਸੀ ਸੇਵਾ ਕਰਨ ਹਨਾ ਸਾਰਾ ਦਿਨ ਫਿਰ ਥੋੜੇ ਹਨਾ ਗਿਆਰਾਂ ਬਾਰਾਂ ਵਜੇ ਤੱਕ ਘਰ ਜਾਂਦੇ ਸੀ ਤਿਆਰ ਹੋ ਕੇ ਆਉਂਦੇ ਸੀ ਫੇਿਰ ਦੁਪਹਿਰੇ ਲੰਗਰ ਛਕਦੇ ਸੀ ਫਿਰ ਥੋੜ੍ਹੀ ਮਤਲਬ ਸੇਵਾ ਕਰ ਦੇ ਸੀ ਲੰਗਰ ਦੀ ਫੇਰ ਸ਼ਾਮੀ ਆਪਾਂ ਨਗਰ ਕੀਰਤਨ ਜਾਂਦੇ ਸੀ
ਹਾਂਜੀ ਹਾਂਜੀ ਹੋਰ ਮਤਲਬ ਦੇਖੋ ਹੋਰ ਵੀ ਕਈ ਤਿਉਹਾਰ ਆਉਂਦੇ ਰਕਸ਼ਾ ਬੰਧਨ ਆਉਂਦਾ ਹੈ ਰਾਮਨੌਮੀ ਆਉਂਦੀ ਹੈ
ਮਤਲਬ ਕੁੜੀਆਂ ਦਾ ਫੇਵਰੇਟ ਤਿਉਹਾਰ ਹੈ ਨਾ ਉਹਦੇ ਚ ਕੀ ਹੁੰਦਾ ਇੱਕ ਤਾਂ ਨਵੇਂ ਕੱਪੜੇ ਪਾਉਣ ਨੂੰ ਮਿਲਦੇ ਨੇ ਹਨਾ ਕੁੜੀਆਂ ਕਈ ਮਹਿੰਦੀ ਵੀ ਲਗਾਉਂਦੀਆਂ ਨੇ ਹਨਾ ਭਰਾ ਵਾਸਤੇ ਫੇਰ ਉਹਨੂੰ ਰੱਖੜੀ ਬਣਦੀਆਂ ਨੇ ਹਨਾ ਉਹਨੂੰ ਵੀ ਥੋੜਾ ਬਹੁਤ ਦਾ ਗਿਫਟ ਮਿਠਾਈ ਵਗੈਰਾ ਕਮਾਉਂਦੀਆਂ ਨੇ ਫੇਿਰ ਉਹਦੇ ਕੋਲ ਪੈਸੇ ਮਿਲਦੇ ਨੇ ਕਈ ਗਿਫਟਸ ਵੀ ਦਿੰਦੇ ਨੇ ਹਨਾ ਤੁਸੀਂ ਵੀ ਦੇਣਾ ਆਪਣੀ ਭੈਣਾਂ ਨੂੰ ਨਾ ਹੈਦਗੀ ਗਿਫਟ
ਹਾਂਜੀ ਹਾਂਜੀ ਬਿਲਕੁਲ ਮਤਲਬ ਦੇਣਾ ਹੀ ਪੈਂਦਾ ਮੰਨ ਲਓ ਦੇਖੋ ਹੁਣ ਰਕਸ਼ਾ ਬੰਧਨ ਤਿਉਹਾਰ ਹੈ ਤੁਹਾਰਾ ਤੇ ਮੰਨ ਲਓ ਜੋ ਤਹਾਰ ਜੀ ਜਿਸ ਤਰ੍ਹਾਂ ਰਿਲੇਟਿਡ ਹੈਗੇ ਨੇ ਤੇ ਫੇਿਰ ਉਹ ਦੇਖੋ ਕਰਨਾ ਹੀ ਪੈਂਦਾ ਨਾ ਫਿਰ ਪੂਰਾ
ਟਿੱਕਾ ਵੀ ਆਏਗਾ ਹਨਾ ਤੇ ਟਿੱਕੇ ਟਿੱਕਾ ਵੀ ਮਨਾਇਆ ਜਾਂਦਾ ਸਾਡੇ ਵਿੱਚ ਨਾ ਤੇ ਫਿਰ ਟਿੱਕਿਆਂ ਤੇ ਵੀ ਭਰਾ ਆਪਣੀ ਭੈਣਾਂ ਨੂੰ ਗਿਫਟ ਦਿੰਦੇ ਨੇ
ਹਾਂਜੀ- ਹਾਂਜੀ ਬਿਲਕੁਲ ਸ ਈ ਗੱਲ ਐ ਜੀ। ਹੋਰ ਵੀ ਕਾਫ਼ੀ ਤਿਆਰ ਮੰਨ ਲੋ ਤੁਸੀਂ ਹੁਣ ਮੁਸਲਿਮ ਧਰਮ ਦਾ ਤਿਹਾਰ ਦੇਖ ਲਓ, ਈਦ ਵਗੈਰਾ ਕਿੰਨੇ ਸੈਲੀਬ੍ਰੇਟਿਡ ਮੰਨ ਲੋ ਦੇਖ ਲੋ ਕਿੰਨੇ ਵਧੀਆ ਨਾਲ ਕਿੰਨਾ ਵਧੀਆ ਸੈਲੀਬਰੇੇਟ ਕਰਦੇ ਆ, ਅਪਨਾ ਮੰਨ ਲੋ ਚਿੱਟੇ ਕੁੜਤੇ ਪਜਾਮੇ ਵਗੈਰਾ ਡਾਲ ਕੇ ਪੂਰੀ ਮਨ ਲੋ ਆਪ ਮਸਜਿਦ ਵਗੈਰਾ ਜਾਂਦੇ ਆ ਔਥੇ ਨਮਾਜ਼ ਵਗੈਰਾ
ਬਿਲਕੁਲ ਹਰ ਧਰਮ ਦਾ ਨਾ, ਫੈਸ ਟੀਵਲ ਮਤਲ ਬ ਲੋਕ ਬੋਤ ਸ਼ੌਂਕ ਨਾਲ ਮਨਾਂਦੇ ਨੇ ਜਿਵੇਂ ਸਾਊਥ ਸਾਈਡ ਚੱਲ ਜੋ ਲੋਕ ਪੋਂਗਲ ਮਨਾਦੇ ਨੇ ਹਨਾ। ਔਰ ਅਸਾਮ ਸਾਈਡ ਵੀ ਬਹੁਤ ਸਾਰੇ ਤੇਔਹਾਰ ਮਨਾਏ ਜਾਂਦੇ ਨੇ ਹੈਨਾ। ਹੁਣ ਸਾਡੇ ਏਥੇ ਲੋੜੀ ਵੇਖ ਲੋ ਕਿੰਨੇ ਸ਼ੌਂਕ ਨਾਲ ਮਨਾਦੇ, ਹੁਣ ਪੰਜਾਬ ਵਿੱਚ ਲੋਹੜੀ ਚ ਮਤਲਬ, ਪਤੰਗਾਂ ਉੜਾ-ਉੜਾਦੇ ਨੇ, ਬਸੰਤ ਪੰਚਮੀ ਆਦੀ ਏ, ਹੋਲੀ ਆਦੀ ਏ, ਇੱਕ ਦਿਨ ਪੈਲੇ ਹੋਲਿਕਾ ਦੈਹੈਨ ਹੁੰਦੈ।
ਬਿਲਕੁਲ ਬਸੰਤ ਪੰਜਮੀ ਤੇ ਦੇਖੋ, ਹਰ ਕਿਸੇ ਜੇੜਾ ਵੀ ਮੁੰਡਾ ਹੋਏਗਾ ਨਾ, ਔਦਾ ਕਾਫ਼ੀ ਫੇਵਰਟ ਤੇ ਔਹਾਰ ਹੈਗਾ ਬਸੰਤ ਪੰਚਮੀ, ਔਨੇ ਦੇਖ ਲੌ ਅਪਣਾ ਮੰਨ ਲੌ ਹੁਣ ਜੀ ਲੋੜੀ ਆਂਦੀ ਜਦ, ਲੋੜੀ ਤੇ ਬੰਦਾ ਸਵੇਰੇ-ਸਵੇਰੇ ਛੇ ਵਜੇ ਛੱਤ ਤੇ ਚੜ੍ਹ ਜਾਂਦੇ ਬੰਦੇ, ਪਤੰਗ ਉੜਾਨ ਆ ਸਤੇ, ਕਿਉਂਕਿ ਦੇਖੋ ਪੈਲੇ ਪਤੰਗ ਉੜਾਂਦਾ ਬੰਦਾ, ਫੇਰ ਥੱਲੇ ਜਾ ਕੇ ਮੰਨ ਲੌ, ਅਪਣਾ ਲੋੜੀ ਵਗੈਰਾ, ਭੁੱਗਿਆ ਵਗੈਰਾ ਖੁ ਆਲਦਾ ਹੈਗਾ। ਫੇਰ ਅਗਲੇ ਦਿਨ ਫੇਰ, ਗਲੇ ਦਿਨ ਮਾਘੀ ਆ ਜਾਂਦੀ ਈ। ਮਾਘੀ ਦੇ ਬੰਦੇ ਵਕ ਵਾਵਾ ਪਤੰਗ ਉੜਾਂਦੇ ਨੇ ਫਿਰ ਮੋ ਦੋ ਦਿਨ ਜੇੜੇ ਪਤੰਗ ਉੜਾਦੇ ਸੀ ਜਨ ਨਵਾਂ ਹਾਂਜੀ, ਮਾਘੀ ਮਤਲਬ, ਪੰਜਾਬੀ ਚ ਮਾਘੀ ਕੈਂਦੇ ਅਪਣੇ ਏਧਰੇ, ਮਨ ਲੋੜੀ ਤੇ, ਤੇ ਮਕਰ ਔ ਮਕਰ ਸੰਕ੍ਰਾਂਤੀ ਮਾਘੀ ਤੇ ਦੋ ਦਿਨ ਕਾਫੀ ਬੰਦੇ ਸ਼ੌਂਕ ਨਾ, ਪਤੰਗ ਉੜਾਦੇਂ, ਐ ਵੀ ਤਔਹਾਰ ਮਤਲਬ ਦੇਖੋ ਨਾ ਬੰਦੇ ਆਸਤੇ ਕਈਆਂ ਨੂੰ ਆ ਵੀ ਐ ਵੀ ਤ ਔਹਾਰ ਬੋਤ ਵਧੀਆ ਲੱਗਦੇ, ਕਿਉਂਕਿ ਮੈਂ ਵੀ ਮੁੰਡਾ ਮੈਨੂੰ ਵੀ ਕਾਫ਼ੀ ਵਧੀਆ ਲੱਗਦਾ।
ਬਿਲਕੁਲ ਐਡੀ ਵੱਡੀ-ਵੱਡੀ ਪਤੰਗਾਂ ਉਡਾਣ ਕੈਂਦੇ ਨੇ ਮੈਂ ਵੇਖ, ਮਤਲਬ ਕਮਰੇ ਦੀ ਦੀਵਾਰ ਜਿੰਨੀ-ਜਿੰਨੀ ਪਤੰਗਾਂ ਹੋਂਦੀਆਂ ਨੇ, ਪੰਜਾਬ ਵਿੱਚ ਨਾ,
ਬਿਲਕੁਲ-ਬਿਲਕੁਲ ਸ਼ੌਂਕ ਦੀ ਗੱਲ ਐ ਸਾਰੀ, ਦੇਖੋ ਮੰਨ ਲਓ ਜਿਹੜਾ ਤੋਹਾਰ ਜਿਨੂੰ ਵਧੀਆ ਲੱਗ, ਕੈਂਦਾ ਫਿਰ ਔ ਬੰਦਾ ਚਾਹ ਨਾਲ ਮਨੋਂਦਾ ਔ ਤੇ ਔਹਾਰ, ਮੈਨੂੰ ਤਾਂ ਦੇਖੋ, ਦੇਖੋ ਜੇੜੇ ਵੀ ਅਪਣੇ ਤੋਹਾਰ ਹੈਗੇ ਆ ਸ ਸਾਰੇ ਤਿਉਹਾਰ ਵਧੀਆ ਆਪਣੀ ਜਗ੍ਹਾ, ਮੇਰਾ ਬਾਈ ਮਤਲਬ ਜੇੜਾ ਪਰਸਨ ਫੇਵਰਟ ਤੌਹਾਰ ਐ, ਮੈਨੂੰ ਤੇ ਮੈਂ ਲੋੜੀ ਵਗੈਰਾ ਮਨਲੋ, ਪਤੰਗ ਉੜਾਨਾ, ਬਸੰਤ ਪੰਚਮੀ, ਮਕਰ ਸੰਕ੍ਰਾਂਤੀ ਖ, ਅਪਨਾ ਐ, ਮੈਂ ਜ਼ਿਆਦਾ ਮਤਲਬ ਫੇਵਰਟ ਹੈਗੇ, ਮੇਰੇ ਔਰ ਦੀਵਾਲੀ ਬਸ,
ਫਿਲ ਹੁਣ ਇੱਕ ਦਿਸ਼ੈਰਾ ਵੀ ਆਦਾ ਹੈ, ਪੈਲੇ ਦਿਸ਼ੈਰਾ ਆਦਾ, ਫਿਰ ਦੀਵਾਲੀ ਆਂਦੀ ਔ ਗ ਗੜਵੜੇ ਵੀ ਆਂਦੇ, ਨੇ ਛੋਟੇ ਹੋਂਦੇ ਮੈਨੂੰ ਪਤਾ ਸੀ ਜਾਂਦੇ ਤਾਂ ਗੜਵੜੇ ਤੇ ਹੈਨਾ। ਗੜਵੜਾ ਖਰੀਦ ਲਿਆ?
ਕੋਈ ਜਾਂਦਾ ਨੀ, ਦੇਖੋ ਕਈ ਤੌਹਾਰ ਨੇ ਜੇੜੇ ਖਤਮ ਵੀ ਹੋ ਰੇ ਨੇ ਅਪਨਾ। ਨਹੀਂ ਮਤਲਬ ਦੇਖਆ ਜਾਏ ਨਾ, ਕਈ ਤੋਹਾਰ ਜੇੜੇ ਛੋਟੇ -ਮੋਟੇ ਜਿਨਾ ਮੰਨ ਲੋ ਕਰੇਜ ਖਤਮ ਹੋ ਗਯਾ, ਪੈਲੇ ਟਾਈਮ ਚ ਸੀ।
ਅੱਜ-ਕੱਲ ਬੋਤ ਘੱਟ ਜਾਂਦੇ ਨੇ। ਕਯੋਂ ਕਿ ਪੈਲੇ ਟਾਈਮ, ਸਾਡੇ ਟਾਈਮ ਤੇ ਕਿ ਫੋਨ ਫਾਨ ਨੀ ਹੋਂਦੇ ਸੀ। ਅਪਾ ਕਿੰਨਾ ਖੇਡਦੇ ਸੀ ਮਤਲਬ, ਫੇਰ ਜੋਗਾ ਈ, ਹੈਨਾ ਪੱਕੜਮ-ਪੱਕੜਾਈ ਬੋਸ, ਸਾਰੀ ਚੀਜ਼ਾਂ ਖੇਡਦੇ ਸੀ, ਤੇ ਗੜਵੜੇ ਵੀ ਲੈਣ ਜਾਂਦੇ ਸਨ। ਅੱਜ ਕੱਲ੍ਹ ਬੱ ਜਿਦੋਂ ਫੋਨ ਤੋਂ ਫੋਨਾਂ ਤੋਂ ਫ਼ੁਰਸਤ ਨੀ ਹੈ, ਤੇ ਔ, ਔ ਤੁਹਾਰ ਕਿੱਥੋਂ ਮਨਾਨਗੇਂ, ਔ ਖੇਡਣਗੇ ਕਿੱਥੇ ਔ ਫਲਾਈਨ ਉਹ ਤਾਂ ਔਨਲਾਈਨ ਗੇਮਾਂ ਖੇਡ ਰੇ ਨ ਖੇਡਣਗੇ, ਉਹ ਕਿੱਥੇ ਜਾਣਗੇ ਗੜਬੜਿਆਂ ਤੇ, ਉਹਨਾਂ ਦੀ ਵੀ ਫਿਰ ਹੁਣ ਸੈਲਫ ਰਿਸਪੈਕਟ, ਤੇ ਗੱਲ ਆ ਜਾਂਦੀ। ਕਿ ਆਪਾਂ ਦੋ ਦੋ ਰੁਪਏ ਇਕੱਠੇ ਕਰਾਂਗੇ ਹੁਣ ਲੋਕਾਂ ਦੇ, ਪਰ ਸਾਨੂੰ ਨੀ ਸੀ ਆਉਂਦੀ ਸੀ ਸ਼ਰਮ,
ਬਿਲਕੁਲ-ਬਿਲਕੁਲ ਹੁਣ ਅੱਜ-ਕੱਲ ਦੇਖਿਆ ਤੁਸੀਂ ਨਵਰਾਤਰੀ ਆਉਂਦੀ ਹੈ, ਕੰਜਕਾ ਵਗੈਰਾ ਵੀ ਆਉਂਦੇ ਮੰਨ ਲਓ ਜਿਹੜੀ ਮੰਨ ਲਓ, ਕੰਜਕਾ ਚ ਮੰਨਦੇ ਨੇ ਘਰ ਆਪਣਾ ਪਹਿਲੇ ਵਰਤ ਰੱਖ ਕੇ ਫਿਰ ਕੰਜਕਾ ਚ ਮੰਨਦੇ ਨੇ,
ਇਕੱਠੇ ਕੀਤੇ ਨੇ ਅਸੀਂ ਨਾ ਕੰਜਕਾਂ ਤੋਂ,
ਹਾਂਜੀ-ਹਾਂਜੀ! ਦੇਖੋ ਪਤਾ ਕੀ ਉਹ ਵੀ ਆਪਣਾ ਇੱਕ ਆਸ਼ੀਰਵਾਦ ਹੁੰਦਾ ਹੈ, ਕਹਿੰਦੇ ਮਤਲਬ,
ਹਾਂ! ਮਾਤਾ ਰਾਣੀ ਦਾ ਨਾ ਫੈਸਟੀਵਲ ਹੁੰਦਾ, ਇਹਨਾਂ ਦਾ ਤਾਂ ਮੇਲਾ ਵੀ ਲੱਗਦਾ ਕੰਜਕਾਂ ਵਾਲੇ ਦਿਨ ਨਾ ਮੇਲਾ ਵੀ ਲੱਗਦਾ ਵੇ
ਮੇਲੇ ਮੰਨ ਲਓ ਸਾਡੇ ਸ਼ਹਿਰ ਚ ਮੇਲੇ ਵੀ ਕਰਨ ਲੱਗਦੇ ਆ ਛੜੀਆਂ ਦਾ ਮੇਲਾ ਹਾਂਜੀ ਹਾਂਜੀ
ਰਾਮ ਜੀ ਦਾ ਵਿਆਹ ਹੁੰਦਾ ਨਾ ਉਸ ਦਿਨ ਰਾਮ ਨੌਮੀ ਤੇ
ਹਾਂਜੀ ਹਾਂਜੀ
ਪਿੱਛੇ ਸਾਡੇ ਇੱਥੇ ਰਾਮ ਮੰਦਿਰ ਬਣਿਆ ਸੀ ਨਾ ਤੇ ਮਤਲਬ ਬਹੁਤ ਮਤਲਬ ਇੱਥੇ ਬਹੁਤ ਮਨਾਇਆ ਗਿਆ ਸੀ ਸਾਰੇ ਸ਼ਹਿਰਾਂ ਚ ਮਨਾਇਆ ਸੀ ਮਤਲਬ ਬਜ਼ਾਰਾਂ ਚ ਬਹੁਤ ਭੀੜ ਸੀ, ਜਦੋਂ ਰਾਮ ਮੰਦਿਰ ਦਾ ਹੋਇਆ ਸੀ ਨਾ ਉਦਘਾਟਨ ਤਾਂ ਬਹੁਤ ਭੀੜ ਸੀ ਮਤਲਬ ਬਾਜ਼ਾਰਾਂ ਇਚ ਨਾ ਹਰ ਜਗ੍ਹਾਹ ਲੋਕ ਬਹੁਤ ਖ਼ੁਸ਼ੀ ਨਾਲ ਮਨਾ ਰਹੇ ਸੀ ਰਾਮ ਮੰਦਿਰ ਦੀ ਸੈਲੀਬ੍ਰੇ ਸਨੋਰੀ ਸੀ ਨਾ ਉੱਥੇ ਤਾਂ ਬਹੁਤ ਮਤਲਬ ਬਹੁਤ ਭੀੜ ਹੈਗੀ ਸੀ ਸਾਡੇ ਇੱਥੇ ਰਾਮ ਨੌਮੀ ਤੇ ਵੀ ਮਤਲ ਨਗਰ ਕੀਰਤਨ ਉਹ ਆਪਣੀ ਸ਼ੋਭਾ ਯਾਤਰਾ ਕੱਢਦੇ ਨੇ ਨਾ, ਵਾਲਮੀਕ ਜਯੰਤੀ ਵੀ ਇੱਥੇ ਸਾਡੇ ਮਨਾਉਂਦੇ ਨੇ ਗੁਰੂ ਰਵਿਦਾਸ ਜਯੰਤੀ ਵੀ ਮਨਾਉਂਦੇ ਨੇ
ਜੇ ਦੇਖੇ ਜਾਏ ਤੇ ਹਰ ਧਰਮ ਦਾ ਅਲੱਗ ਅਲੱਗ ਤਿਉਹਾਰ ਹੈਗਾ ਤੁਸੀਂ
ਹਾਂ ਉਹ ਸਾਰੇ ਮਤਲਬ ਸਾਡੇ ਇੱਥੇ ਨਾ ਇੰਡੀਆ ਚ ਮਨਾਏ ਜਾਂਦੇ ਨੇ ਹਰ ਧਰਮ ਦਾ ਮਤ ਮਤਲਬ ਰਿਸਪੈਕਟ ਕੀਤੀ ਜਾਂਦੀ ਹੈ ਹਰ ਧਰਮ ਦਾ ਮਤਲਬ ਮਨਾਇਆ ਜਾਂਦਾ ਹੈ ਕੋਈ ਭੇਦਭਾਵ ਨਹੀਂ ਹੈਗਾ
ਬਿਲਕੁਲ ਬਿਲਕੁਲ ਦੇਖੋ ਜਿੱਥੇ ਮੰਨ ਲਓ ਸਾਡਾ ਨਾ ਲੋਕਤੰਤਰ ਹੈਗਾ ਵਧੀਆ ਸਗੋਂ ਸਾਡਾ ਲੋਕਤੰਤਰ ਹੈਗਾ ਸ਼ਹਿਰ ਆਪਣੇ ਭਾਰਤ ਵਿੱਚ ਕਿਉਂਕਿ ਦੇਖੋ ਲੋਕਤੰਤਰ ਨੀ ਹੁੰਦਾ ਨਾ ਫੇਿਰ ਜਿਹੜਾ ਰਾਜਤੰਤਰ ਹੁੰਦਾ ਹੈ ਨਾ ਉਹਦੇ ਚ ਮੰਨ ਲਓ ਆਪਣਾ ਲੋਕ ਕਹਿੰਦੇ ਮੇਰੀ ਜਾਤੀ ਉੱਚੀ ਹੈ, ਇੱਥੇ ਹਰ ਜਾਤੀ ਜਾਤਿ ਦਾ ਮਤਲਬ ਸੇਮ ਹੈਗਾ ਆਪਣਾ ਬਿਲਕੁਲ ਚਲੋ ਚੰਗਾ ਲੱਗਿਆ ਸਤਿ ਸ੍ਰੀ ਅਕਾਲ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ